ਹੈਲੋ।
ਸਾਸ੍ਰੀਕਾਲ।
ਸਾਸ੍ਰੀ ਕਾਲ।
ਹੋਰ ਸਭ ਠੀਕ?
ਹਾਂਜੀ।
ਮੈਂ ਵੇਟ ਕਰਦੀ ਪੀਆਂ ਮੈਂ ਕਾ ਫੋਨ ਈ ਨੀ ਆਇਆ ਸਵੇਰ ਦਾ।
ਬਾਲ ਬੱਚੇ ਠੀਕ ਤੁਆਡੇ?
ਹਾਂ ਬਾਲ ਬੱਚੇ ਵਧੀਆ ਪਾਏ ਸਬਜ਼ੀ ਲੈ ਕੇ ਆਏ ਆਂ, ਫਰੂਟ ਲੈ ਕੇ ਕੇ ਆਏ ਆਂ, ਬਜਾਰੋਂ ਚੱਕਰ ਮਾਰ ਕੇ ਆਏ ਆਂ ਹਜੇ ਬਸ।
ਡ ਵਾਲਾ ਬੱਚ ਚਾ ਵੇਖਿਆ ਸੀ ਅੱਜ ਸ਼ਾਮੀ ਬਾਜ਼ਾਰ ਵਿੱਚ।
ਆਹੋ ਵੱਡਾ ਮੁੰਡਾ ਸਾਡਾ ਰੁਲਦਾ ਓ ਇੱਕੋ ਈ ਏ ਨਾ, ਸਾਰਾ ਕੰਮ ਕਰਦਾ ਰੈਂਦਾ ਨਾ ਫੇਰ ਘਰ ਦਾ ਕੰਮ ਕਿੰਨੇ ਕਰਨਾ ਹੁਣ।
ਪੁਦੀਨਾ ਲੈਂਦਾ ਪਿਆ ਸੀ, ਬਾਈਕ ਤੇ ਬੜੀ ਤ ਨਾਲ ਗਿਆ ਸੀ ਸਾਡੇ ਕੋਲੋ।
ਹਾਂ, ਹਾਂ ਪੋਦਿਨਾ ਲੈਣ ਗਿਆ ਹੀ। ਮੈਂ ਕਿਆ ਪੁਦੀਨਾ-ਪੁਦੀਨਾ ਲੈ ਚਟਨੀ-ਚੁਟਨੀ ਬਣਾ ਲਾਂਗੇ ਨਾ ਫੇਰ।
ਹਾਂ ਬੌਤ, ਹਾਂ ਬੌਤ ਤੇਜ ਜਾਂਦਾ ਬਾਈਕ ਤੇ ਕੋ ਹਲਕੀ ਚਲਾਏ।
ਨਈ-ਨਈ ਮੈਂ ਕੈ ਦਾਂਗੀ, ਹੋਣੇ ਅੰਕਲ ਕੈਂਦੇ ਪੇ ਸੀ ਆ
ਕਿਸੇ ਦਿਨ ਸੂਤ ਦਾਂਗਾ। ਮੇਰੇ ਅੱਗੋਂ ਨਿਕਲਦੈ ਕੱਟ ਮਾਰਕੇ ਵੱਡਾ ਵਾਲਾ ਤੁਆਡਾ ਬੱਚਾ। ਵੱਡੇ ਨਾਲ ਜਿਵੇਂ ਗੱਲ ਕਰਾਓਗੇ।
ਓ ਤੁਹਾਨੂੰ ਪਰਸਨਲੀ ਗੱਲ ਕਰ ਲੇਗਾ।
ਹਾਂਜੀ-ਹਾਂਜੀ ਕਰ ਲਾਂਗੇ ਪਰਸਨਲੀ।
ਹਾਂ, ਹੋਰ ਸਭ ਠੀਕ?
ਹਾਂ ਸਭ ਠੀਕ।
ਤੁਆਡੇ ਬੱਚੇ ਕਿੱਥੇ ਗਏ, ਆਵਾਜ਼ ਨੀ ਆਂਦੀ ਪਿੱਛੇ ਬੱਚਿਆਂ ਦੀ?
ਓ-ਓ ਬੱਚੇ ਬਾਰ ਖੇਲਦੇ ਪਏ ਨੇ। ਨਾ।
ਕਿਉਂ?
ਏਕ ਬੱਚਾ ਬਾਰ ਖੇਲਦਾ ਪਿਆ, ਏਕ ਚਲਾ-ਏਕ ਬੱਚਾ ਪੜ੍ਹਦਾ ਪਿਆ।
ਰੋਟੀ-ਰੂਟੀ ਖਾਧੀ ਏ ਨੀਂ ਖਾਧੀ?
ਅਜੇ ਨੀਂ, ਓ ਇੱਕ ਬੱਚਾ ਆ ਗਿਆ ਅੰਦਰ, ਗਾਣਾ ਗਾਂਦਾ ਪੈ।
ਐ।
ਦਾਲ-ਚਾਵਲ!
ਕੇੜੀ ਦਾਲ?
ਦਾਲ-ਚਾਵਲ ਬਣਾਏ ਸੀ।
ਨਈ ਦਾਲ ਕੇੜੀ ਬਣਾਈ ਏ?
ਦਾਲ ਜੇੜੀ ਬਣਦੀ ਐ।
ਨਈਂ ਬਹੋਤ ਸ ਦਾਲ ਜਿੱਦਾਂ ਮੂੰਗੀ ਦੀ, ਅਰਹਰ ਦੀ। ਤੇ ਓਹ ਨਈਂ ਜ਼ਾਦਾ ਤਾਂ ਬੋਤ ਸਾਰੀਆਂ। ਅੱਛਾ ਮੂੰਗੀ ਦੀ ਅੱਛਾ-ਅੱਛਾ ਓ ਤੇ ਮੇਰੀ ਫੇਵਰੇਟ ਐ।
ਸਾਡੀ ਮੰਮੀ ਬੜੀ ਸਵਾਦ ਬਨਾਦੀ ਐ ਬੜੀ ਬੜਾ ਸਵਾਦ ਤੜਕਾ ਲਾਂਦੀ ਐ। ਹਾਂ।
ਬੜੀ ਮ ਮੈ ਤੇ ਬੜੀ ਸਵਾਦ ਲੱਗਦੀ ਐ ਲੇਕਿਨ ਓ ਨਾ ਫਿਰ ਬਨਾਓ। ਅਲਕਾਸੰਦ ਆ ਨਾ ਬਨਾਨ ਦਾ ਤਾਨੂੰ ਪਤਾ ਈ ਐ। ਆਹੋ ਸਾਡੇ ਘਰ ਦਾ ਭੰਡਾਰਾ ਲੱਗ ਦਾ ਸੀ ਅੱਜ। ਛੋਲੇ, ਛੋਲੇ-ਪੂੜੀਆਂ, ਖੀਰ। ਹਾਂ ਆਲੂ ਛੋਲੇ ਮਿਕਸ ਸੀ ਨਾ। ਪੂੜੀਆਂ ਸੀ, ਖੀਰ ਸੀ, ਆਹੋ। ਕਾਸ਼ੀ ਫਲ ਵੀ ਹੈਗਾ ਸੀ ਹੂੰ।
ਕਾਸ਼ੀ ਫਲ ਵੀ ਸੀ ਓਏ ਹੋਏ।
ਓ ਬੜਾ ਸਮਾਨ ਸੀ। ਰੈਤਾਂ ਵੀ ਸੀ।
ਹਾਂ ਰੈਤਾ ਤੇ ਪਾਂਦੇ ਈ ਨੇ ਲੋਕ। ਸ਼ਰਮ ਆਂਦੀ ਹੈਗੀ ਬੱਚੇਆਂ ਨੂੰ।
ਹਾਂ ਮੈਂ ਆਪ ਨੀ ਗਈ।
ਤੁਆਡੇ ਬੱਚੇ ਵੱਡੇ ਵਾਲੇ ਬੱਚੇ ਨੂੰ ਸ਼ਰਮ ਆਂਦੀ ਹੋਏਗੀ ਮੰਦਿਰ ਜਾਨ
ਹਾਂ ਜਾਂਦੇ ਨੀ ਵਿਚਾਰੇ ਸ਼ਰਮਾਂਦੇ ਰੈਂਦੇ ਨੇ ਕੈਂਦੇ ਨਈਂ ਅਸੀਂ ਨੀ ਜਾਨਾ। ਮੈਂ ਕੈਨੀ ਆਂ ਚਲੇ ਜਾਓ ਜਾਂਦੇ ਈ ਨੀ।
ਹੁਨ ਆਏਆ ਵੱਡੇ ਵਾਲਾ ਬੱਚਾ। ਵੇਖਦਾ ਵੈ ਹਾਂ ਟੀ ਵੀ ਚਲਾਨ ਦੀ ਸੋਚਦਾ ਵੈ।
ਅੱਛਾ-ਅੱਛਾ ਹੋਰ ਕੀ ਕਰਦੇ ਪਏ ਓ ਤੁਆਡੀ ਵੋਟੀ ਠੀਕ ਐ?
ਹਾਂ ਠੀਕ ਏ।
ਅੱਛਾ-ਅੱਛਾ ਤੇ ਗਰਮੀ ਤੇ ਬੜੀ ਪੈਂਦੀ ਪਈਏ ਤੁਸੀਂ ਲਾਇਆ ਕੂਲਰ-ਵੂਲਰ।
ਅਸੀਂ ਤੇ ਪੱਖਾ ਔਰ ਕੂਲਰ ਲਾ ਲੈਂਨੇ ਆ ਏਸੀ ਚਲਾ ਲੈਂਨੇ ਆਂ।
ਅੱਛਾ-ਅੱਛਾ ਏਸੀ ਵੀ ਕੂਲਰ-ਪੱਖਾ ਵੀ।
ਹਾਂ ਓ ਫੇਰ ਬਾਰ ਕੂਲਰ ਲਾ ਲੈਂਨੇ ਆ ਨਾ ਅੰਦਰ ਏਸੀ ਚਲਾ ਲੈਨੇ ਆਂ।
ਅੱਛਾ ਬਥੇਰੀ ਹਵਾ ਆਂਦੀ ਹੋਣੀ ਏ ਫੇਰ ਤੇ।
ਹਾਂ ਓ ਅੰਦਰ ਫੇਰ ਕਮਰਾ ਬੰਦ ਕਰ ਦੇਨੇ ਆ ਨਾ।
ਹਾਂ ਕੋਈ ਠੰਡਾ ਹੋ ਜਾਂਦਾ ਹੋਨੈ ਸਵੇਰ ਤੱ ਤਾਂ ਪੂਰਾ ਠੰਡਾ ਕਸ਼ਮੀਰ ਬਨ ਜਾਂਦਾ ਹੋਨੈ।
ਹਾਂ ਫੇਰ ਸਵੇਰੇ ਅੱਖ ਈ ਨੀ ਖੁੱਲਦੀ ਨਾ ਏਨੀ ਜਲਦੀ ਨੌ ਦਸ ਵਜੇ ਅੱਖ ਖੁੱਲਦੀ ਐ ਫੇਰ
ਏਈ ਹੁੰਦੈ ਸੇਮ ਮੇਰੇ ਨਾਲ ਵੀ ਇੰਜ ਈ ਹੁੰਦੈ। ਅਸੀਂ ਬਾਰ ਕਮਰੇ ਚ ਏ ਸੀ ਚਲਾ ਕੇ ਵੇਚਕਾਰ ਰੱਖ ਦਿੰਨੇ ਆ ਕੂਲਰ ਓ ਕੂਲਰ ਅੰਦਰ ਹਵਾ ਠੰਡੀ ਮਾਰਦੈ।
ਨਈਂ ਅਸੀਂ ਕੂਲਰ ਬੰਦ ਕਰ ਦੇਨੇ ਆ ਔਰ ਪੱਖਾ ਬੰਦ ਕਰ ਦੇਨਾ ਏਸੀਂ ਚੱਲਦਾ ਰੈਂਦਾ ਠੰਡੀ-ਠੰਡੀ ਹਵਾ ਲਗਦੀ
ਨਾ-ਨਾ ਸਾਡੇ ਤੇ ਸਵੇਰੇ ਅੱਖ ਈ ਨੀ ਖੁਲਦੀ। ਆਪਾਂ ਸੁਤੇ ਰੈਨੇ ਆਂ ਸਾਡੇ ਸਵੇਰੇ ਅੱਖ ਈ ਨੀ ਖੁਲਦੀ। ਫੇਰ ਅੱਖ ਖੁੱਲਦੀਏ ਮੇਰੀ ਜਾ ਕੇ ਸਾਢੇ ਨੌ ਵਜੇ ਕੋਲ ਮੇਰੀ ਅੱਖ ਖੁੱਲਦੀਏ ਫੇਰ ਜਾ ਕੇ ਮੁਸ਼ ਕਿਲ ਨਾਲ
ਅੱਛਾ।
ਹਾਂ ਫੇਰ ਸਵੇਰੇ ਉੱਠ ਕੇ ਚਾ-ਚੂ ਪੀਓ ਨਾਸ਼ਤਾ-ਵੂਸ਼ਤਾ ਕਰੋ ਇੰਜ ਗਿਆਰਾਂ ਬੱਜ ਜਾਂਦੇ ਨੇ ਉੱ ਰੋਟੀ ਬਨਾਓ ਬਾਰਾਂ ਵੱਜ ਜਾਂਦੈ।
ਹਾਂ।
ਹਾਂ ਤੁਸੀਂ ਦੱਸੋ ਤੁਆਡਾ ਕੀ ਓ ਰਾਤੀ ਕੀ ਬਨਾਯੇਆ? ਦਾਲ ਚੋਲ, ਕੇੜੀ ਦਾਲ ਬਣਾਈ ਏ? ਅੱਛਾ। ਕਿੱਦਾਂ ਬਨਾਈ ਸੀ?
ਜਿੱਦਾਂ ਬਨਦੀ ਦਾਲ।
ਨਈ ਬੋਤ ਤਰੀਕੇ ਦੀ ਬਨਦੀ ਨਾ ਮੱਖਣੀ ਦਾਲ, ਮਲਾਈ ਦਾਲ, ਸਿੰਪਲ ਦਾਲ, ਤੜਕਾ ਦਾਲ।
ਦਾਲ ਮੱਖਨੀ ਤੇ ਦੂਜੀ ਹੁੰਦੀ ਏ ਨਾ ਅਸੀ ਫੇਰ ਓ ਬਨਾਈ ਕਾਲੀ-ਪੀਲੀ।
ਅੱਛਾ, ਕਿੱਦਾਂ ਬਨਾਈ ਸੀ?
ਓ, ਓ, ਓ ਮੈਨੂੰ ਨੀ ਆਂਦੀ ਨਾ ਓਦੀ ਰੈਸਿਪੀ।
ਕਿੰਨੂੰ ਆਂਦੀ ਏ ਫੇਰ?
ਓ ਓ ਮੇਰੀ ਮੰਮੀ ਨੂੰ ਆਂਦੀ ਏ।
ਤੁਆਡੀ ਵੋਟੀ ਨੀ ਬਨਾਂਦੀ?
ਓ ਗਈ ਦੀ ਏ ਨਾ।
ਓ ਤੇ ਪੇਕੇ ਗਈ ਦੀ ਏ ਆਪਨੇ।
ਹਾਂ।
ਬੱਚੇ ਤੁਆਡੇ ਕੋਲ ਛੋੜ ਜਾਂਦੀ ਏ?
ਹਾਂ, ਏੱਕ ਬੱਚਾ ਲੈ ਗੀ ਏ, ਏੱਕ ਨਈ ਗਿਆ।
ਅੱਛਾ ਦੋ ਬੱਚੇ ਨੇ।
ਹਾਂ।
ਤੇ ਅੱਛਾ-ਅੱਛਾ ਮਡਾ ਛੱਡ ਗੀ ਏ, ਨਿੱਕਾ ਲੈ ਗੀ ਐ ਓਨਾਂ ਨੇ, ਹੈਂ।
ਹਾਂ-ਹਾਂ।
ਅੱਸ਼ਾ-ਅੱਸ਼ਾ।
ਵੱਡਾ ਰੈ ਲੈਂਦੈ।
ਅੱਛਾ ਵੱਡਾ ਰੈ ਲੈਂਦੈ। ਹਾਂ ਓ ਤੇ ਹੈ ਈ ਏ ਵੱਡਾ ਰੈ ਜਾਂਦੈ। ਛੋਟਾ ਨੀ ਰੈਂਦਾ ਹੋਨਾ? ਤੁਆਡੀ ਮੰਮੀ ਵੀ ਅ ਗੱਲਾਂ ਕਰਦੀ ਏ ਫੋਨਾਂ ਤੇ?
ਨਈਂ ਤੇ।
ਅੱਛਾ ਨੀ ਕਰਦੀ।
ਨਈ ਮੰਮੀ ਨੀ ਕਰਦੀ।
ਅੱਛਾ ਤੁਸੀਂ ਕਰਦੇ ਓ ਖਾਲੀ।
ਹਾਂ।
ਅੱਛਾ-ਅੱਛਾ। ਕੰਮ-ਕੁਮ ਲੱਗੇ ਓ ਫੇਰ ਅੱਜ ਨਈ?
ਹਾਂ-ਹਾਂ।
ਅੱਛਾ ਮੱਦਾ ਨੀ ਏ ਤੁਆਡੇ ਕੰਮ ਦਾ ਅਜੇ?
ਤੁਆਡਾ ਵੱਡਾ ਬੱਚਾ ਗਿਆ ਸੀ ਕੰਮ ਤੇ?
ਨਾ-ਨਾ ਮੱਦਾ ਘਾਰ ਈ ਅ ਤ੍ਰੈ ਦਿਨ ਕੰਮ ਸਾਰਾ ਮਿਲਦੈ ਹਫ਼ਤੇ '।
ਅੱਛਾ ਜੀ!
ਹਾਂ, ਦੇਖੋ ਸੋਮਵਾਰ ਛੁੱਟੀ ਅੱਜ ਮੰਗਲਵਾਰ ਅੱਜ ਵੀ ਛੁੱਟੀ। ਕੱਲ ਬੁੱਧਵਾਰ ਕੰਮ ਤੇ ਬੁੱਧ, ਵੀਰ, ਸ਼ੁੱਕਰ ਸ਼ਨੀ ਵਿਚ ਬੁਲਾਨਗੇ ਤੇ ਤੇ ਕੰਮ ਤੇ ਨਈ ਤੇ ਛੁੱਟੀ।
ਹਾਂ।
ਹਾਂ ਪਤਾ ਈ ਏ, ਬੋਤ ਮੱਦਾ ਈ ਏ। ਹੁਨ ਕੀ ਕਰ ਸਕਦੇ ਆਂ। ਹੋਰ ਤੁਸੀਂ ਦੱਸੋ?
ਬਸ।
ਮੈਂ ਕੈਂਦੀ ਸੀ ਏਦੀ ਤੁਸੀਂ ਏਦੀ ਚਾਪ ਖਾਧੀ ਏ ਚਾਪ, ਘਾਰ ਬਨਾ ਕ ਖਾਧੀ ਏ ਚਾਪ, ਮਲਾਈ ਚਾਪ?
ਹਾਂ, ਬੜੀ ਵਾਰ ਖਾਧੀ ਮਲਾਈ ਚਾਪ।
ਕੋਨ ਬਨਾਂਦੈ?
ਓ ਝੰਜਟ ਈ ਨੀ ਪਾਂਦੇ ਅਸੀ ਘਰ ਬਨਾਨ ਦਾ। ਬਾਜਾਰੋਂ ਏ ਲੈਨੇ ਆਂ।
ਅੱਛਾ, ਇਹ ਕੰਮ ਸਹੀ ਕਰਦੇ ਹੋ, ਸਾਡੇ ਸਾਨੂੰ ਤਾਂ ਘਾਰ ਲਾਣੀ ਪੈਂਦੀ ਹੈ ਪਤਾ ਏ
ਬਹੁਤ ਟਾਈਮ ਲੱਗਦਾ, ਗਰਮੀ ਵਿੱਚ ਖਲਾਵੋ, ਫਿਰ ਬਣਾਓ
ਹਾਂ, ਉਹ ਤੇ ਹੈ ਹੀ ਏ, ਸਹੀ ਗੱਲ ਏ ਉਹ ਤੇ
ਬਜ਼ਾਰੋ ਈ ਰੋਟੀ ਲੈ ਆਦੀ, ਔਰ ਚਾਪਾਂ ਵੀ
ਅੱਛਾ, ਰੁਮਾਲੀ ਰੋਟੀ, ਤੰਦੂਰੀ,
ਹਾਂ ਕੋਈ ਰੁਮਾਲੀ ਕਹਿੰਦਾ, ਕੋਈ ਤੰਦੂਰੀ ਕਹਿੰਦਾ, ਫੇਰ ਆਪਾਂ ਦੋਵੇਂ ਲੈ ਆਣੇ, ਦਸ ਰੁਮਾਲੀ ਦਸ ਤੰਦੂਰੀ
ਹਾਂ ਸਹੀ ਏ ਫੇਰ, ਤੇ ਕਿੰਨੇ ਬੰਦੇ ਹੋ ਗਏ ਚਾਰ -ਪੰਜ
ਚਾਰ, ਬੰਦੇ ਆ
ਅੱਛਾ, ਦੋ ਬੱਚੇ, ਤੁਸੀਂ ਮੀਆਂ ਬੀਬੀ, ਤੁਹਾਡੀ ਮੰਮੀ,
ਨਹੀਂ
ਅਤੇ,
ਉਹ ਤੇ ਉਹ, ਪੈਕੇ ਗਈ ਦੀ ਐ
ਅੱਛਾ -ਅੱਛਾ ਉਹ ਪੇਕੇ ਗਈ ਦੀ ਐ
ਅਸੀਂ ਬੱਚੇ ਚਾਰ ਜਣੇ ਤੇ, ਵੰਡ ਲੈਂਣੇ ਹਾਂ ਆਪਸ ਚ ਕਿਉਂ?
ਕਿਉਂ,
ਪਾਪਾ -ਮੰਮੀ,
ਹਾਂ, ਅੱਛਾ, ਤੇ ਤੁਸੀਂ ਹਾਂ ਠੀਕ ਹੈ ਠੀਕ ਹੈ
ਵੰਡ ਲੈਣੇ ਨ ਆਪਸ ਚ,
ਅੱਛਾ, ਲੜਦੇ ਨਈ ਤੁਹਾਡੇ ਬੱਚੇ ਆਪਸ ਚ
ਨਾ।
ਅੱਛਾ, ਕਿਉਂ ਨਹੀਂ ਲੜਦੇ?
ਲੜਦੇ ਈ ਨਈ।
ਸਾਡੇ ਤੇ, ਬੜੇ ਲੜਦੇ ਨੇ
ਸਾਡੇ ਨਈ ਲੜਦੇ।
ਸਾਡੇ ਤੇ, ਫਾਸਟ -ਫੂਡ ਹੀ ਬੜਾ ਖਾਂਦੇ, ਤੁਹਾਡੇ ਨਈ ਖਾਂਦੇ ਫਾਸਟ- ਫੂਡ
ਅਸੀਂ ਰੋਕਿਆ, ਦਾ ਫਾਸਟ- ਫੂਸਟ ਤੋਂ
ਅੱਛਾ, ਸਾਡੇ ਤੇ ਫੋਨ, ਬੜਾ ਚਲਾਦੇ ਨੇ,
ਕੋਲਡ ਵੈਸੇ ਨਈ ਦੇਣੀ
ਉਹ ਪ ਨੀ ਪਤਾ ਨਈ, ਉਹ ਕਿਹੜਾ ਗੇਮ ਚਲਿਆ ਇੱਕ ਨਵਾਂ ਭੂਤਾ ਜਿਆ ਵਾਲਾ, ਜੈਪਨੀਜ਼ ਵਾਲਾ, ਉਹ ਖੇਡਦੇ ਨੇ ਡਾਊਨਲੋਡ ਕਰਕੇ
ਹਾਂ ਇੱਕ ਉਹ ਵੀ ਆਇਆ, ਫੀ ਫਾਇਰ ਕੀ ਨਾਮ ਏ ਸੀ ਫਾਇਰ ਕੀ ਨਾਮ ਏ
ਫਾਇਰ ਪਬਜੀ, ਪਤਾ ਨੀ ਕਿਹੜੇ ਕਿਹੜੇ ਗੇਮ ਲੋਡ ਕੀਤੇ, ਆਹੋ ਮੈਨੂੰ ਤੇ ਨਾਮ ਨਈ ਪਤਾ ਹਾਂ ਪਤਾ ਨਈ ਇੱਕ ਤਾਂ ਡਾਊਨਲੋਡ ਕਰਦੇ ਨੇ, ਮੈ ਤੇ ਲੋਕ ਲਵਾਇਆ ਪਲੇ ਸਟੋਰ, ਤਾਂਵੀ ਡਾਊਨਲੋਡ ਕਰ ਲੈਂਦੇ ਨੇ ਕ੍ਰੋਮ ਤੋਂ
ਪਤਾ ਨਈ ਕਿਹੜੇ -ਕਿਹੜੇ ਵੇਅਰ ਬਾਏ ਇੰਡੀਆ ਪਤਾ ਨਈ ਕਿਹੜੇ -ਕਿਹੜੇ ਨਾਮ ਲੈਂਦੇ ਪਏ ਨੇ
ਹਾਂ ਫੇਰ ਵੀਡੀਓ ਬਣਾ ਕੇ ਪਾਦੇ, ਇਨਸਟ ਗ੍ਰਾਮ ਪਤਾ ਨਈ
ਹਾਂ ਪਤਾਨਈ ਕਿਹੜੇ- ਕਿਹੜੇ ਬੱਚੇ, ਐ ਵੀਡੀਓ ਬਣਾ ਕੇ ਪਾਦੇ
ਹਾਂ, ਸਹੀ ਗੱਲ ਏ ਹੋਰ ਤੁਸੀਂ, ਅੱਛਾ
ਹਾਂ ਇੰਨਾ ਮਹਿੰਗਾ ਉਹ ਗੇਮ ਕੀਤਾ, ਪੂਰਾ ਫੋਨ ਹੈਂਗ ਮਾਰਨ, ਲੱਗ ਪਿਆ
ਅੱਛਾ ਕਰ
ਪੂਰੀ -ਪੂਰਾ ਫੋਨ ਪਾ ਲਿਆ, ਗੇਮ ਨੇ ਏਥੇ-ਏਥੇ ਆਂਦਾ ਏਥੇ ਆਇਆ ਕਿੱਥੇ ਨਾ ਇੰਡੀਆ ਵੇਚ ਨੀ ਆਇਆ ਨਾ ਚੀਨ ਦੇ ਵੇਚ ਚ ਗੇਮ ਉਦੇ। ਏਥੇ ਬੈਂਡ ਏ ਨਾ ਜੋ ਗੇਮ
ਤੁਸੀ ਬੱਚਿਆਂ ਨ
ਅਰੇ ਏਕ ਘੰਟਾ ਫੋਨ ਦੇਨਾ ਦਿਨ ਵਿੱਚ ਕੀ ਬਾਕੀ, ਖੇਲਦੇ ਰੈਂਦੇ ਨੇ ਪੜ੍ਹਦੇ ਰੈਂਦੇ ਨੇ।
ਅੱਛਾ-ਅੱਛਾ ਮੈਨੂੰ ਲੱਗਾ ਤੁਹਾਡੇ ਬੱਚੇ ਚੀਨ ਇਚ ਨੇ।
ਨਈ।
ਤੁਹਾਡੇ ਬੱਚੇ
ਹਾਂਜੀ ਖੇਲਦੇ ਰੈੰਦੇ ਨੇ ਏਕ-ਏਕ ਘੰਟਾ ਅੱਧੇ-ਅੱਧੇ ਘੰਟੇ ਖੇਲਣ ਦੋਵੇਂ ਭਰਾ ਮਿਲ ਕੇ। ਦੋ-ਦੋ ਛਾ ਮਿਲ ਕੇ। ਨਈ।
ਅੱਛਾ।
ਹਾਂ, ਹਾਂ।
ਹਾਂ, ਹੋਰ ਕੀ ਕਰਦੇ ਪਏ ੳ ਫੇਰ?
ੈਂ ਬਸ ਉ ਮੇਰੀ ਮੰਮੀ ਉ ਉ ਦਾਲ ਬਨਾਦੀ ਪਈ ਕੈਂਦੀ ਵੀ ਦਾਲ ਚਾਵਲ ਖਾ ਲੈ।
ਅੱਛਾ।
ਮੰਮੀ ਰੋਟੀ ਵਾਸੇ ਕੈ ਰਈ ਨਾ
ਅੱਛਾ।
ਰੋਟੀ ਖਾ ਕੇ ਫੇਰ ਬਾਰ ਟੈਲਨ ਜਾਂਨੇ ਆ ਨਾ, ਫੇਰ ਐਸਕ੍ਰੀਮ ਊਸਕ੍ਰੀਮ ਵਾਲਾ ਮਿਲਦਾ ਫੇਰ ਲੈ ਦਿੰਨੇ ਆ ਬੱਚੇ ਕੈਂਦੇ-
ਅੱਛਾ ਤੁਸੀਂ ਤੇ ਬੜੇ ਅਮੀਰ ੳ ਫੇਰ ਤੇ।
ਕਦੀ-ਕਦੀ ਜਾਂਨੇ ਆਂ ਬਾਰ ਟੈਲਣ ਵਾਸਤੇ, ਜਿਵੇਂ ਅੱਜ ਸਾੜੇ ਅੱਠ ਵਜੇ ਰੋਟੀ ਮਿਲ ਜਾਂਦੀ ਕਦੀ ਨੋ ਵਾਜ- ਜਾਂਦੇ ਨੇ ਨਾ। ਹਾਂ, ਮਨ ਕਰਦਾ ਚਲੇ ਜਾਂਨੇ ਆਂ। ਦਾ ਉ ਬਾਰ ਹੈ ਤੇ ਐਸਕ੍ਰੀਮ ਵਾਲਾ।
ਅੱਛਾ- ਅੱਛਾ।
ਹਾਂ, ਫੇਰ ਉ ਬੱਚੇ ਕੈਂਦੇ ਆ ਲੈ ਦੋ ਲੈ ਦੋ ਫੇਰ ਲੈ ਦਿੰਨੇ ਆ।
ਅੱਛਾ ਅੱਛਾ ਸਈ ਏ ਹੋਰ
ਐਨੀ ੳਸ ਦੀਨ ਲੈ ਦਿਨੇ ਆਂ।
ਹਾਂ, ਵਧੀਆ ਮੋਮੋਜ਼ ਨਾ ਖਵਾਇਆ ਕਰੋ ਨਾ ਫੇਰ ਐਸਕ੍ਰੀਮ ਈ ਖਵਾ ਦਿਆ ਕਰੋ।
ਮੋਮੋਜ ਖਵਾਂਦੇ ਨੀ ਨਾ ਅਸੀਂ ਫੇਰ। ਫੇਰ ਨੀ ਖਾਂਦੇ ਨਾ ਮੋਮੋਸ ੳ। ਮਹੀਨੇ ਚ ਇੱਕ ਵਾਰ ਖਾਂਦੇ ਨੇ ਬਸ।
ਅੱਛਾ-ਅੱਛਾ, ਸਾਡੇ ਤੇ ਰੋਜ਼ ਖਾਂਦੇ ਨੇ ਮੋਮੋਸ।
ਮੀਨੇ ਚ ਇਕ ਵਾਰ ਖਾਂਦੇ ਨੇ ਬੱਸ।
ਮਨਾ ਕਰਨੇ ਆ ਤਾਂ ਵੀ ਨੀ ਮੁੜਦੇ।
ਹਾਂ ਉ ਫੇਰ ਹੈ ਈ ਏ।
ਹੁਨ ਤੇ ਔਨਲਾਈਨ ਵੀ ਸ਼ੋਪਿੰਗ ਕਰਨ ਲੱਗ ਗਏ ਨੇ ਪਤਾ ਨੀ
ਹਾਂ ਉ ਤਾਂ ਹੈ ਈ ਏ। ਹਾਂ ਓ ਤੇ ਹੈ ਈ ਹੈ ਫੇਰ। ਓ ਤੇ ਹੈ ਈ ਬੱਚਆ ਨੂੰ ਰੋਕਨਾ ਬੜਾ ਮੁਸ਼ਕਿਲ ਏ।
ਆਹੋ ਗੂਗਲ ਪੇ ਚਲਾਨ ਲੱਗ ਗਏ ਨੇ।
ਸਾਡੇ ਫੋਨ ਚ ਐ ਗੂਗਲ ਪੇ ਪਰ ਅਸੀ ਚਲਾਨ ਨੀ ਦੇਂਦੇ ਬੱਚਿਆਂ ਨੂੰ।
ਓ ਔਡਰ ਕਰਨਗੇ ਤੇ ਸਮਾਨ ਮੰਗਾਨਗੇ ਪ੍ਰੀਪੇਡ ਕਰ ਦੇਨਗੇ। ਓ ਮਾਰ ਘਰ ਸਮਾਨ ਦੇਨ ਆਂਦਾ ਪਾਰਸਲ ਵਾਲਾ ਓ ਕੇਂਦਾ ਪੇਲੇ ਈ ਪੇਮੈਂਟ ਹੋਈ ਦੀ ਏ ਦੱਸੋ।
ਤਾਡੇ ਬੱਚੇ ਕਰਦੇ ਨੇ ਸਾਡੇ ਬੱਚੇ ਨੀ ਕਰਦੇ ਹੈ।
ਅੱਛਾ ਚਲੋ ਠੀਕ ਏ ਫੇਰ ਹੈਂ।
ਹਾਂਜੀ ਚਲੋ ਠੀਕ ਐ ਨਾ। ਸਤਿ ਸ੍ਰੀ ਅਕਾਲ ਦੀ।